ਹਾਂਜੀ।
ਜੀ ਸਸ ਸ੍ਰੀ ਕਾਲ। ਹੋਰ ਠੀਕ ਓ?
ਸਸ ਸ੍ਰੀ ਕਾਲ। ਹਾਂਜੀ ਵਧੀਆ। ਤੁਸੀਂ ਦੱਸੋ?
ਮੈਂ ਵੀ ਵਧੀਆ।
ਕੀ ਕਰ ਰੇ ਸੀ?
ਅਸੀਂ ਕੁਛ ਨਈ। ਕੱਪੜੇ ਪਏ ਨੇ, ਜੋੜਨ ਲੱਗੀ ਆਂ ਅਲਮਾਰੀ ਦੇ ਵਿੱਚ।
ਅੱਛਾ-ਅੱਛਾ।
ਮੈਂ ਮਿੱਡੀ ਸੁਆਈ ਏ। ਮੈ ਤੇਨੰ ਫੋਟੋ ਭੇਜਾਂਗੀ।
ਠੀਕ ਐ-ਠੀਕ ਐ।
ਹੂੰ।
ਫੇਰ ਤੋਂ ਓ ਵੀ ਓ ਨੈੱਟ ਭਲਾ ਕਿੰਨੇ ਲੀਤੀ ਤਾਡੀ, ਮਿੱਡੀ ਦੀ ਸਵਾਈ ਕਿੰਨੀ ਲੀਤੀ।
ਮਿੱਡੀ ਦੀ ਸਵਾਈ ਓਨੇ ਤਿੰਨ ਸੌ ਰੁਪਿਆ ਲਿੱਤੀ
ਬਸ।
ਲਾਈਨਿੰਗ ਵਾਲੀ ਆ ਤਾਂ ਓ ਪੂਰੀ ਹੋਨੀ ਨਾ ਤੇਰੇ ਪੈਰਾਂ ਤੱਕ।
ਨਈ-ਨਈ ਪੁੜੀ ਅ ਓ ਗੋਡਿਆਂ ਤੱਕ ਆ ਓਨ ਦੇ।
ਹਾਂ, ਮੇਰੀ ਵੀ ਗੋਡਿਆਂ ਤੱਕ ਆ। ਚੋਲੀ ਵੱਖਰੀ ਕਾੱਟ ਕੇ ਸੀਤੀ ਸੂ, ਥੱਲੜਾ ਹਿੱਸਾ ਵੱਖਰਾ ਕਟਿੰਗ ਕਾਰਕੇ ਸੀ
ਅੱਛਾ ਤੇ, ਦੋ ਪੀਸ ਤੂਸੀ ਬਨਵਾਏ ਐ?
ਨਈ-ਨਈ ਦੋ ਪੀਸ ਨੀ ਐ ਮਤਲਬ ਅਟੈਚ ਹੋਏਦੈ ਬਟ ਐਵੇ ਕਿ ਯੱਕੀ ਨੀ ਬੱਨੀ ਦੀ ਚੋਲੀ ਅਲੱਗ ਤੋ ਬੰਨੀ ਦੀ ਏ, ਜੁੜੀ ਦੀ ਏ, ਜੁੜੀ ਦੀ ਏ, ਫਰਾਕ ਈ ਬੰਨੀ ਦੀ ਏ ਪੂਰੀ।
ਅੱਛਾ, ਠੀਕ ਆ।
ਪਰ ਜੇਨ ਜੋ ਰੇਡੀਮੇਟ ਦਾਂਦੀਆਂ ਨੇ ਨਾ।
ਇੱਥੇ ਪੰਦਰਾਂ ਸੌ ਮੰਗਦੇ ਪਏ।
ਅੱਛਾ, ਨਾ ਮੈਂ ਤਿੰਨ ਸੌ ਰੁਪੇਆ ਮੰਗੇ ਸੁ, ਓਤੱਰੇ ਦੀ, ਮੈਂ ਤੇ ਢਾਈ ਸੌ ਦੇਨੇ ਸੀਗੇ। ਫੇਰ ਮੈਂ ਕੇਆ ਛਾੱਡ, ਏਦੇ ਨਾਲ ਕਿ ਮੱਥਾ ਲਾਨਾ ਹੁਨ ਤੋਂ ਮੈਂ ਏਦੇ ਕੋਲ ਸੁਆਨੇ ਈ ਨੀ ਕੱਪੜੇ। ਤੈ ਕਾਰਕੇ ਦੇ ਆਈ, ਮੈਂ ਪਿੱਛੇ ਕੱਪੜੇ ਟੋ ਭੇਜੀ ਸੀ ਨਾ, ਫੈਬਰਿਕ ਲੈ ਕੇ ਆਈ ਆਂ?
ਨਈ।
ਨਈ, ਫੇਰ ਮੈਂ ਦੀ ਨੂੰ ਭੇਜੀ ਸੀ। ਮੈਂ ਭੇਜਾਂਗੀ, ਤੇਰੀ ਮੰਮੀ ਨੂੰ ਯਾ ਤੈਨੂੰ। ਤੂੰ ਦੇਖੀ, ਐ ਮੈਂ ਲੈ ਕੇ ਆਈ ਸੀ ਬਜਾਰੋਂ ਸਾਡੇ ਤਿੰਨ ਸੌ ਦਾ ਕੱਪੜਾ।
ਅੱਛਾ-ਅੱਛਾ। ਮੈਂ ਵੀ ਉਹੀ ਜੇੜਾ ਲੀਤਾ ਨੀ ਸੀ ਓਥੋਂ ਦੀ
ਹਾਂ-ਹਾਂ।
ਓਦੀ ਪੁੱਛੀ ਸੀ, ਓ ਜੇੜਾ ਸ਼ਾਈਨਿੰਗ ਵਾਲਾ ਕੱਪੜਾ ਸੀ।
ਅੱਛਾ।
ਓ ਕੈਂਦੇ ਪੰਦਰਾਂ ਸੋ ਲਉਂਗੀ ਮੈਂ, ਅਸੀ ਮਨਾ ਈ ਕਾਰਤਾ ਫੇਰ।
ਅੱਛਾ, ਨਾ ਢਾਈ ਸੌ ਰੁਪੇਆ ਮੈਂ ਦੇਨੀ ਆ। ਪਿੱਛੇ ਮੈਂ ਪੈਰਟ ਪਾਈ ਦੀ ਸੀ ਨਾ, ਗ੍ਰੀਨ ਜੇ ਕਲਰ ਦੀ ਓਦੇ ਮੈਂ ਢਾਈ ਸੌ ਦਿੱਤੇ ਸੀਗੇ, ਤੇ ਏਦੇ ਤੇ ਹੋਨ ਓ ਤਰੇਦੀ ਨੇ ਸਾਡੇ ਤਿੰਨ ਸੌ ਲਏ ਸੂ, ਕਿਓ ਕਿ ਲਾਈਨਿੰਗ ਤੇ ਓਰੇ ਨੀਚੇ ਵੀ ਸੀਗੀ, ਐਰੇ ਨੀਚੇ ਵੀ ਲਾਈਨਿੰਗ ਲਗਾਈ ਏ ਓਨੇ। ਲਾਈਨਿੰਗ ਮੇਰੀ ਸੀਗੀ। ਮੈਂ ਪਾੱਗ ਚੁੱਕ ਕੇ ਦੇ ਆਈ ਸੀ ਪੁਰਾਨੀ। ਤੇ ਬੈਨ ਵਾਲਾ ਗਲਾ ਸੂ।
ਹੂੰ, ਹੂੰ।
ਤੇ ਕੈਂਦੀ ਸੀ ਕੱਪੜਾ ਘਾੱਟ ਏ, ਫੇਰ ਉਨੇ ਕੁੱਕੜ ਬਾਂ ਬਨਾ ਦਿੱਤੀ ਛੋਟੀ-ਛੋਟੀ ਜੀ।
ਹੂੰ, ਮੈਂ ਵੀ ਓਹੀ ਬਨਵਾਨੀ ਕੁੱਕੜ ਬਾਂ।
ਅੱਛਾ, ਮੈਂ ਭੇਜੂਗੀ ਫੋਟੋ। ਹੋ ਸਕਦੈ ਮੈਂ ਅਪਨੇ ਬਰਡੇ ਤੇ ਪਾਵਾਂ ਐ ਡਰੈਸ।
ਕੱਦ ਬਰਡੇ ਕਦੋਂ ਐਂ?
ਹਜੇ ਤੇ ਸਤੰਬਰ ਚ ਏ। ਹਾਂ, ਓਨ ਤੇ ਮੈਨੂੰ ਦੀ ਕੈਂਦੇ ਸੀਗੇ, ਤੂੰ ਰਾਤੀ ਪਾ ਲਈ ਅੱਜ।
ਹੂੰ।
ਓਨਾਂ ਨੇ ਆਨੈ, ਤੂੰ ਪਾ ਲਈ, ਤੇ ਮੈਂ ਕੇਆ ਓਤਰੇਆਂ ਦੀ ਮੈਨ ਥੋੜੀ ਵੇਖਨ ਆ ਰੀਆਂ ਨੇ ਆਪ ਭਾਵੇਂ ਚਮਾਰ ਬਨੀਆਂ ਦੀਆਂ ਹੋਨ, ਮੈਂ ਸੂਟ ਪਾਲਾਂਗੀ ਕੋਈ।
ਹਮ।
ਸੂਟ ਹੈਗੇ ਮੇਰੇ ਕੋਲ ਬਥੇਰੇ, ਮੈਂ ਸੂਟ ਹੀ ਪਾਲਾਂਗੀ ਸਿੰਪਲ, ਸਾਦਾ ਜਿਆ। ਤੇ ਉਂਝ ਐ, ਤੇ ਮੈਂ ਯਾਂ ਅਗਲੇ ਮਹੀਨੇ ਤੇ ਇਹ ਤੇ ਜਾਂ ਫੇਰ ਅਗਲੇ ਮਹੀਨੇ ਨਾ ਹੈਂ?
ਮਾਸੀ ਵੀ ਆਉਂਦੇ ਪੇ?
ਨਾ, ਦੀ ਹੁਣ ਨੀ ਆ ਰਏ। ਦੀ ਕਹਿੰਦੇ ਸੀ, ਉਂਝ ਸਾਨੂੰ ਕਹਿੰਦੇ ਸੀਗੇ ਵੀ, ਜੀ ਕੇ ਆ ਜਾ। ਕਹਿੰਦੇ ਅਸੀਂ ਮਨਾ ਕਰਤਾ ਸੀਗਾ। ਤੁਸੀਂ ਤਾਂ ਰੱਖੜੀ 'ਤੇ ਆਉਗੇ, ਹਨਾ?
ਹਮ, ਰੱਖੜੀ ਤੇ।
ਤੇ ਪਹਿਲਾਂ ਆਓਗੇ ਕੇ ਪ ਅ ਇੱਕ-ਦੋ ਦਿਨ ਪਹਿਲੇ ਕੀ ਉਸੀ ਦਿਨ, ਰੱਖੜੀ ਵਾਲੇ ਦਿਨ?
ਨਹੀਂ, ਇੱਕ-ਦੋ ਦਿਨ ਪਹਿਲਾਂ।
ਅੱਛਾ ਅੱਛਾ, ਫੇਰ ਠੀਕ ਐ। ਅਠਾਈ ਦੀ ਰੱਖੜੀ ਐ ਨਾ?, ਪਤਾ ਨੀ ਕੀ ਵਾਰ ਐ।
ਅੱਠਾਈ ਦੀ।
ਹਾਂ, ਅਠਾਈਸ ਤਾਰੀਕ ਦੀ ਰੱਖੜੀ ਸਵਾਲਿਆ ਰੱਖੜੀ ਦਾ ਸੂਟ?
ਨਹੀਂ, ਉਹੀ, ਉਹ ਡ੍ਰੇਸ ਹੀ ਪਾਉਂਗੀ ਮੈਂ, ਓਹੀ ਬਣਵਾ ਕੇ, ਫਰੋਕ।
ਉਹ ਜ ਕੈਮੀਡੀ ਮ
ਹਮ, ਮੀਡੀ ਬਣਵਾ ਲਈ ਆ, ਓਇ
ਅੱਛਾ ਅੱਛਾ, ਪਰ ਨਈ, ਜਿਹੜੀ ਉਹਨੇ ਦੱਸੀ ਸੀ ਗੀ ਮਾਸੀ ਨੇ ਜਿਹੜੀ ਤੁਹਾਡੇ ਉੱਥੇ ਮਾਸੀ ਰਹਿੰਦੀ ਏ, ਤੇਰੀ ਮੰਮੀ ਦੀ ਸਹੇਲੀ
ਹਾਂਜੀ-ਹਾਂਜੀ।
ਉਹ ਕਹਿੰਦੀ ਮੇਰੇ ਉਹ ਕਹਿੰਦੀ, ਮੈਂ ਜਿਹਦੇ ਕੋਲ ਸੂਟ ਸਵਾਉਨੀ ਆ, ਉਹ ਸਸਤੇ ਸੂਟ ਸੀਂਦੀ ਏ, ਹਾਂ। ਸੂਟ ਪਾ ਕੇ ਆਈਦੀ ਸੀ, ਅਸੀਂ ਉਹਦੇ ਕੋਲ ਪੁੱਛਿਆ ਤੂੰ ਕਿਹਦੇ ਕੋਲ ਸੁਵਾਇਆ! ਤੇ ਫੇਰ ਓ ਦੱਸਦੀ ਪਈ ਸੀਗੀ, ਮੈਂ ਇਹਦੇ ਕੋਲ ਸੂ ਕਹਿੰਦੀ ਸੀ, ਮੇਰੇ ਘਰ ਦੇ ਕੋਲ ਹੈਗਾ ਵੇ। ਤੇ ਫੇਰ ਕਹਿੰਦੀ ਸੀ, ਮੈਂ ਦੱਸਿਆ ਵੇ ਤੈਨੂੰ ਮਤਲਬ ਤੇਰੀ ਮੰਮੀ ਨੂੰ, ਕਹਿੰਦੀ ਮੈਂ ਦੱਸ ਦੱਸਿਆ ਉਹਨੂੰ, ਕਿ ਬੜੀ ਸਸਤੇ ਸੂਟ ਸੀਂਦੀ ਏ, ਢਾਈ ਸੌ ਰੁਪਇਆ ਲੈਂਦੀ ਏ ਸਿੰਪਲ ਸੂਟ ਦੇ।
ਅੱਛਾ-ਅੱਛਾ! ਤੁਹਾਡੇ ਘਰ ਆਏ ਸੀਗੇ!
ਹਾਂ, ਆਏ ਸੀ ਮਿਠਾਈ ਦੇਣ, ਓਦੇ ਭਰਾ ਦੇ ਜਦੋਂ ਰਿਸ਼ਤਾ ਹੋਇਆ ਛੋਟੂ ਦਾ।
ਅੱਛਾ, ਠੀਕ ਆ, ਠੀਕ ਆ, ਓ ਵਾਲੇ ਮਾਸੀ!
ਹਾਂ, ਤੇ ਉਹ ਦੱਸਦੀ ਪਈ ਸੀ।
ਮੈਨ ਲੱਗਾ ਓ ਉਹਨਾਂ ਦੀ ਗੱਲ ਕਰਦੇ ਪਏ ਜਿਹੜੇ, ਜਿਹੜੇ ਕੰਮ ਕਰਦੇ ਪਏ ਨਾ
ਨਾ, ਨਾ!
ਅੱਛਾ-ਅੱਛਾ।
ਰਬੜ ਬਣਾ ਕੇ ਲਗਾ ਦਿਓ ਇਹਦੇ ਵਾਲਾਂ 'ਚ, ਜਿਹੜਾ ਹੈਅਰਬੈਂਡ ਉਤਰਿਆ ਇਹਦੇ ਵਾਲਾਂ ਤੋਂ। ਉਹ ਦੱਸ ਰਹੀ ਸੀਗੀ, ਫੇਰ ਅਸੀਂ ਕਿਆ, ਅੱਛਾ! ਇਹਨਾਂ ਦੇ ਸ਼ੇਹਰ 'ਚ ਵੀ ਸਸਤੇ ਕਪੜੇ ਹੈਗੇ ਹੀ ਨੇ।
ਹੂੰ।
ਐ ਕੱਠਾ ਕਰੋ ਲਾਸਟਿਕ ਵਾ। ਹਾਂ, ਏਧਰੋਂ ਪਕੜੋ। ਹਾਂ, ਬਸ।
ਤੁਆਡੇ ਨਾਲ ਮੇਰੀ ਕਿੰਨੀ ਕੌਲ ਐ?
ਅ ਪਤਾ ਨੀ ਐ ਲਾਸਟ ਆ।
ਅੱਛਾ-ਅੱਛਾ ਮੇਰੀ ਵੀ ਇੱਕ ਲਾਸਟ ਰੈ ਗਈ ਤੁਆਡੇ ਨਾ
ਅੱਛਾ। ਹੋਰ ਸਹੇਲੀ ਠੀਕ ਏ ਓ?
ਹੋਰ, ਠੀ
ਅੱਛਾ-ਅੱਛਾ। ਆਇਆ ਸਹੇਲੀ ਦਾ ਫੋਨ ਆਇਆ?
ਅੱਜ ਬਰਡੇ ਆ ਓਦਾ। ਕਰੂੰਗੀ ਫੋਨ। ਆਇਆ ਨੀ ਸੀ, ਹੂੰ, ਓਦਾ।
ਅੱਛਾ-ਅੱਛਾ।
ਕਰੂੰਗੀ ਫੋਨ, ਅੱਜ।
ਦੱਸ ਦਿਨ ਬਾਦ ਇੱਕ ਹੋਰ ਸੇਲੀ ਦਾ ਬਰਡੇ ਐ।
ਅੱਛਾ।
ਉਂਨੇ ਸਿਰਫ਼ ਮਿਨੂੰ ਈ ਬੁਲਾਇਆ ਐ ਬਰਡੇ ਤੇ। ਬਾਕੀ ਕੈਂਦੀ ਮੇਰੀ ਫਰੈਂਡਸ ਚੰਡੀਗੜ੍ਹ ਐ।
ਅੱਛਾ, ਜਿਰਾ ਅੱਜ ਬਰਡੇ ਐ ਓਨੇਂ?
ਨਈ-ਨਈ ਹੁਨੇ ਨਈ ਜਿਦਾ ਅ ਦੱਸ ਦਿਨਾਂ ਬਾਦ ਐ।
ਅੱਛਾ ਓਨੇਂ।
ਤਾਂਈ ਮੈਂ ਐਹੀ ਸੋਚਦੀ ਸੀ ਕਿ ਉਨੂੰ ਕੀ ਦਵਾਂ।
ਤੇ ਸੈਲੀਬ੍ਰੇਟ, ਹੋਟਲ 'ਚ ਏ ਕਿ ਘਾਰ 'ਚ ਏ?
ਨੀ-ਨੀ ਘਰ 'ਚ ਨੀ, ਕਿਸੀ ਰੈਸਟੁਰੈਂਟ ਲੈਜੇਗੀ। ਏਨੂੰ ਖਾਨ ਪੀਲਾਨ ਯਾਂ ਅਸੀਂ ਸੈਂਟਰ ਮਨਾ ਲਾਂਗੇ ਮੈਮ ਦੇ ਕੋਲ।
ਤੇ ਐ ਥੋੜੀ ਕਰੇਗੀ ਜਿਰਾ ਅੱਜ ਹੈਗਾ ਵੇ।
ਨਈ ਏ ਨੀ ਕਰੇਗੀ। ਏ ਵੇਲੀ ਈ ਨੀ ਹੁੰਦੀ। ਵੇਲੀ ਕਿੱਥੇ ਹੁੰਦੀ ਏ।
ਹਾਂ, ਐ ਤੇ ਫ੍ਰੀ ਈ ਨੀ ਹੈਗੀ ਐ ਤੇ ਮੈਂ ਦੇਖਿਐ ਐਂਨੰ ਤੇ ਏਨਾਂ ਕੰਮ ਹੈਗੈ ਸਮਝ ਜੈਂਝ ਪਤਾ ਈ ਨੀ ਏਨੂੰ ਕਿੰਨਾ ਕੰਮ ਏ। ਜਦੋਂ ਐਨੂੰ ਕੁੱਝ ਕਓ ਕਏਗੀ ਮੈਂ ਤੇ ਦੀਦੀ ਹਜੇ ਫ੍ਰੀ ਹੀ ਨੀ ਹੈਗੀ।
ਪੈੱਲ ਮੈਂ ਕੀਤਾ ਸੀ ਫੋਨ। ਮੈਂ ਕਿਆ ਕਿ ਮੇਰੇ ਨਾਲ ਵੀ ਕਰਾ ਲਵੀਂ ਰੈਂਦੀਆਂ ਏ ਚਾਰ। ਕੈਂਦੀ ਕੋਈ ਨਾ ਮੈਂ ਰਾਤੀ ਮਿੰਨੂੰ ਫੋਨ ਕਰਕੇ ਦੇਖ ਲਈ ਕਿਤੇ ਮੇਰੀ ਲਿਮਿਟ ਨਾ ਖਤਮ ਹੋ ਗਈ ਹੋਵੇ।
ਅੱਛਾ, ਹੂੰ। ਅੱਛਾ-ਅੱਛਾ। ਤੁਆਡੇ ਤੇ ਈ ਹੋ ਰੀ।
ਬੋਰਡ ਕੀ ਕਰਦਾ ਪਿਐ।
ਬਸ ਐ ਨਾਟਕ ਖਤਮ ਹੋ ਗਿਆ ਵੇ। ਨਹੀਂ ਅਜੇ ਹੈਗਾ ਐ ਸੱਚ ਕਿਤਨਾ ਬੜਾ ਨਾਟਕ ਪਿਆ ਦੈ। ਮੈਂ ਦੇਖ ਈ ਨੀ ਰਾ ਨਾਟਕ ਰਈ ਮੈਂ ਪਤਾ ਈ ਨੀ ਕੀ ਦਿਖਾ ਰੇ ਨੇ, ਕੀ ਨੀ।
ਸਾਢੇ ਗਿਆਰਾਂ ਹੋ ਕੇ ਤੇਰੇ ਰੱਖੜੀ ਤੇ ਵੀ ਸੂਟ ਪਾ ਲਾਂਗੇ।
ਅੱਛਾ।
ਕੋਈ ਸੂਟ ਸੁਆ ਲਾਂਗੀ ਮੈਂ, ਹੈਗੇ ਮੇਰੇ ਕੋਲ ਕਾਫੀ ਸਾਰੇ ਕੱਪੜੇ ਸੁਆਣ ਵਾਲੇ ਪਏ ਹੋਏ।
ਅੱਛਾ-ਅੱਛਾ।
ਨਂਈ ਰੱਕੜੀ ਤੇ ਮੈਂ ਓ ਪਾਾਲੂੰਗੀ ਜੋ ਤੁਸੀਂ ਦੇਖੇਆ ਹੋਣਾ ਗ੍ਰੀਨ ਜਾਂ ਜੇਹੜਾ ਮੈਂ ਜਾਗੋ ਤੇ ਪਾਣਾ ਸੀਗਾ।
ਹਾਂ ਓ ਵੀ ਸੋਣਾ ਐ।
ਓ ਮੈਂ ਜਾਗੋ ਤੇ ਪਾਨਾ ਸੀ, ਮੈਂ ਪਾਇਆ ਨੀ ਸੀ ਨਾ ਗ੍ਰੀਨ ਮੈਂ ਰੱਖੜੀ ਤੇ ਓ ਪਾਾਲੂੰਗੀ ਭਾਰੀ ਜੇਆ, ਤੇ ਬਾਕੀ ਰੈ ਗਈ ਓ ਜੇਹੜਾ ਓਰੇਂਜ ਜੇਹੜਾ ਮੈਂ ਲਾਵਾਂ ਤੇ ਪਾਆ ਸੀਗਾ।
ਹੂਂ।
ਓ ਮੈਂ ਕਰਵਾ ਚੌਥ ਤੇ ਪਾਵਾਂਗੀ ਰਾਤੀ ਰੋਟੀ ਖਾਣ ਜਾਵਾਂਗੀ ਨਾ ਡਿਨਰ ਕਰਨ ਓਦੋਂ ਹੂੰ। ਬਾਕੀ ਦੋਪੈਹਰ ਵਾਸਤੇ ਦੇਖਾਂਗੀ ਮੈਂ ਯਾਂ ਮੈਂ ਕੁਛ ਨਾ ਕੁਛ ਕਰਾਂਗੀ ਦੋਪੈਹਰ ਵਾਸਤੇ ਵੀ
ਕਰਵਾਚੋਥ ਕਦ ਦੀ ਐ?
ਕਰਵਾ ਚੌਥ ਮੇਰੇ ਅਕੋਰਡਿੰਗ ਅਠਾਈ ਅਕਤੂਬਰ ਜਾਂ ਉਨੱਤੀ ਅਕਤੂਬਰ
ਏ ਤਾਂ ਬਹੁਤ ਦੂਰ ਪਈ ਐ।
ਅਸੀਂ ਤੇ ਓ ਵਰਤ ਤੇ-ਤੇ ਰੱਖਦੇ ਆ ਨਾ। ਹੈਲੋ।
ਰੱਖਦੇ ਐਂ ਤੁਸੀਂ
ਹਾਂ ਮੈਂ ਵਰਤ ਰੱਖਦੀ ਆ। ਤੇ ਫੇਰ ਓਦੋਂ ਕਰੂੰਗੀ, ਮੈਂ ਇੱਕ ਹੋਰ ਮੁਸਲਮਾਨ ਕੋਲ ਫੈਬਰਿਕ ਲੇਆਈ ਸੀ। ਓਹ ਕਢਾਈ ਵਾਲਾ ਸੀਗਾ, ਓਹ ਸੋਨਾ
ਹੂੰ।
ਓ ਤੇ ਮੈਨੂੰ ਪਤਾ ਨੀ ਹਜ਼ਾਰ ਰੁਪਏ ਦਾ ਦੋ ਮੀਟਰ ਦਿੱਤਾ। ਏਹ ਕੁਛ ਐਸ ਤਰ੍ਹਾਂ ਈ ਹੈਗਾ ਸੀਗਾ। ਓਦੀ ਮੈਂ ਸੋਚਦੀ ਪਈ ਆ ਓਦੀ ਮੈਂ ਸਕਰਟ ਬਣਵਾਵਾਂ ਨੀਚੇ
ਹੂੰ।
ਤੇ ਉੱਤੇ ਛੋਟੀ ਜੀ ਚੋਲੀ ਬਣਵਾਵਾਂ, ਕੰਟਰਾਸਟ ਕਰਕੇ ਕਿਉਂਕਿ ਸਕਲਟ ਨਾ ਓ ਕਰੀਮ ਕਲਰ ਦੀ ਵੈਸੇ ਤੇ ਸਕਲਟ ਦਾ ਕੱਪੜਾ, ਓ ਹੈਗਾ ਕੀ ਕੈਹੰਦੇ ਨੇ, ਡਾਇ ਵਾਲਾ ਹੈਗਾ।
ਹੂਂ-ਹੂਂ।
ਬਟ ਮੈਂ ਸਬ ਕੈਹੰਦੇ ਤੂੰ ਡਾਈ ਨਾ ਕਰਵਾ ਇੰਝੇ ਈ ਰੈਣ ਦੇ ਐ ਕਲਰ, ਤੇ ਓ ਫੇਰ ਮੈਂ ਵਾਈਟ ਦੇ ਉੱਤੇ ਕੰਟਰਾ ਸ ਟ ਹਾਂ-ਹਾਂ ਕਰੀਮ ਕਲਰ
ਅੱਛਾ-ਅੱਛਾ।
ਤੇ ਮੈਂ ਓਦੇ ਉੱਤੇ ਥੋੜਾ ਜੇਹਾ ਕੰਟਰਾਸਟ ਕਰਕੇ ਨਾ ਓਦੇ ਉੱਪਰ ਦੀ, ਚੋਲੀ ਲਿਆਵਾਂਗੀ ਛੋਟੀ ਜੀ ਬਣਾਵਾਂਗੀ। ਬਿਲਕੁਲ ਪੱਟਾਂ ਤੱਕ ਦੀ ਕਮੀਜ਼।
ਤੇ ਓ ਮੈਂ ਕਰਵਾਚੋਥ ਤੇ ਸੋਚੇਆ ਦਿਨੇ ਓ ਪਾ ਲੂਂਗੀ।
ਹੂਂ।
ਬਾਕੀ ਰੈ ਗਈ ਰਾਤੀ, ਰਾਤੀ ਤੇ ਆਪਣਾ ਔਰੇਂਜ ਸੂਟ ਹੈਗਾ ਈ ਐ। ਹੁਣ ਰਾਤੀ ਨੀ ਕੁਛ ਨਵਾਂ ਲੈਣਾ ਰਾਤ ਵੇਲੇ ਤੇ ਮੇਰੇ ਪੁਰਾਣੀਆਂ ਡਰੈਸ ਆਈ ਕਢ ਪਾ ਲੇਆ ਕਰੂਗੀ, ਚੱਲ ਠੀਕ ਆ।